ਹੈ
ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਹੋ। ਹੋਰ ਠੀਕ ਠਾਕ। ਹੋਰ ਸੁਣਾਓ ਕੀ ਕਰ ਰਹੇ ਸੀ। ਹੋਰ ਕੀ ਕਰ ਰਹੇ ਸੀ ਸਭ ਘਰ ਠੀਕ ਸਭ ਠੀਕ ਠਾਕ ਏ। ਬਿਲਕ ਬਿਲਕੁ ਆ ਘਰ ਠੀਕ ਠਾਕ ਹੈ ਸਭ ਵਧੀਆ। ਹਾਂਜੀ ਚਲੋ ਵਧੀਆ ਹੋਰ ਸੁਣਾਓ, ਰੋਟੀ ਖਾ ਲਈ। ਖਾ ਲੀ, ਵਾਹ ਜੀ, ਵਾਹ ਜੀ ਕੀ ਬਣਾਯਾ ਸੀ। ਰੋ ਰੋਟੀ ਕੀ ਬਣਾਇਆ ਫੇ ਅੱਜ।
ਆ ਆਲੂ ਪਨੀਰ ਬਣਲਾ ਸੀ।
ਹ ਅੱਛਾ ਆਲੂ ਪਨੀਰ, ਹਾਂਜੀ ਆਲੂ ਫਲੀਆਂ ਬਣਾਈਆਂ ਸੀ।
ਹਾਂਜੀ- ਹਾਂਜੀ ਪਰ ਫਨੀਆਂ ਬਣਾਈਆਂ ਹਾਂਜੀ
ਅੱਛਾ, ਅੱਛਾ, ਅੱਛਾ, ਅੱਛਾ ਮੈ ਕਿਆ ਆਲੂ ਫਲੀਆਂ ਉਹ ਫਲੀਆਂ ਕਿਹੜੀਆਂ ਬਲੀਆਂ ਵੱਲੀਆਂ ਬਣਾਈਆਂ। ਫਲੀਆਂ ਕਿਹੜੀਆਂ ਜੀ?
ਹਰੀ, ਹਰੀ, ਹਰੀਆਂ- ਹਰੀਆਂ ਜਿਹੜੀਆਂ ਹੁੰਦੀਆਂ ਨੇ।
ਅੱਛਾ- ਅੱਛਾ ਉਹ ਸੋਇਆਬੀਨ ਵਰ ਹਾਂ ਸੋਇਆਬੀਨ ਦੀ ਫਲੀਆਂ ਕਹਿੰਦੇ ਨੇ, ਉਹਨੂੰ
ਹਾਂਜੀ, ਹਾਂਜੀ ਮੈਨੂੰ ਨਾਮ ਨੀ ਪਤਾ ਮੈਨੂੰ ਪਤਾ ਹੈ ਵੈ
ਅੱਛਾ। ਔ ਤੇ ਤੁਹਾਡੀ ਮੰਮੀ ਨੇ
ਹੋਰ ਇਸਨੇ ਖਾਲੀ
ਚੱਲੋ ਵਧੀਆ, ਵਧੀਆ ਹਾਂਜੀ ਅਸੀਂ ਵੀ ਖਾ ਲੀਤੀ ਹਾਂਜੀ ਅਸੀਂ ਕ ਹਾਂਜੀ ਖਾ ਲਿੱਤੀ ਜੀ, ਖਾ ਲਿੱਤੀ। ਅਸੀਂ ਤੇ ਜੀ ਦੇਖੋ ਉਹ ਬਣਾਇਆ ਸੀ ਕਿ ਕੇਂ ਅ, ਅ ਅਸੀਂ ਤੇ ਦਾਲ -ਫੁਲਕਾ ਬਣਾਇਆ ਸੀ ਜੀ ਖਾਲੀ, ਮੂੰਗ ਦੀ ਦਾਲ।
ਬੜਾ ਹੁੰਦਾ।
ਹਾਂ ਬਸ ਦਾਲ, ਹਾਂ ਹਲਕਾ ਫੁਲਕਾ ਹੁੰਦਾ ਨਾ ਜੀ, ਤਾਂ ਕਰਕੇ ਫਿਰ ਰਾਤੀ ਦਾਲ ਫੁਲਕਾ ਖਾ ਲਈਦਾ ਹੁੰਦਾ ਹੋਰ ਕੀ। ਨਾਲੇ ਦਾਲ ਸਵਾਦ ਬਣਦੀ ਹੈ ਜੀ ਨਾਲ ਆਪਣਾ ਪਕੌੜੇ ਪਤਲਵਾ ਲੀਦੇ ਨੇ ਹੋਰ ਕੀ ਬੱਚੇ ਬੇ ਦਿੰਦੇ ਨੇ ਪਕੋੜੇ ਹਾਂ ਜੀ ਬਣਾਇਆ ਭਰਾਪ- ਪਲਾਨ ਤਾਂ ਬਣਾ ਰਹੇ ਹਾਂ ਜੀ, ਗਰਮੀਆਂ ਚ
ਅੱਛਾ ਕਿੱਥੇ ਦਾ ਬਣਾ ਰਹੇ ਹੋ, ਕਿੱਥੇ ਦਾ
ਦੇਖ ਰਿਹਾਂ ਸੋਚ ਰਿਹਾਂ ਬਾ- ਬਾਬਾ ਜੀ ਅੰਮ੍ਰਿਤਸਰ-ਅੰਮ੍ਰਿਤਸਰ ਦਾ ਪ੍ਰੋਗਰਾਮ ਬਣਵਾਦਾ ਗਾ ਅੰਮ੍ਰਿਤਸਰ ਬੜੀ ਰੌਣਕ ਹੁੰਦੀ ਹੈ।
ਹਾਂਜੀ-ਹਾਂਜੀ,
ਹੈਲੋ, ਹਾਂ ਤੁਸੀਂ ਗਏ ਅੰਬਰਸਰ। ਸਰ ਕਦੀ
ਹੈਲੋ, ਹਾਂਜੀ-ਹਾਂਜੀ। ਅਸੀ ਹਰ ਸਾਲ ਜਾਂਦੇ ਹਾਂ ਜੀ। ਹਾਂਜੀ, ਅਸੀਂ ਹਰ ਸਾਲ ਜਾਂਦੇ ਹਾਂ ਜੀ।
ਅੱਛਾ, ਫਿਰ ਉੱਥੇ ਤੁਸੀਂ ਫਿਰ ਸਾਰੀ ਜਗ੍ਹਾ ਘੁੰਮ ਕੇ ਆਏ ਹੋ, ਅੰਮ੍ਰਿਤਸਰ
ਇਹ ਸਾਰੀ ਜਗ੍ਹਾ ਹੀ ਘੁੰਮ ਕੇ ਆਏ ਆ ਸਭ ਕੁਛ ਅੱਛਾ ਹੈ
ਅੱਛਾ, ਉੱਥੇ ਉਹ ਵੀ ਤੇ ਹੈਗਾ ਨਾ ਉਹ ਕੀ ਕਹਿੰਦੇ ਨੇ, ਓਹਨੂੰ ਜਿੱਥੇ ਉਹ ਆਪਣਾ ਉਹ ਹੁੰਦਾ ਹੈਗਾ, ਨੇੜੇ ਹੀ ਹੈਗਾ ਉਹਨਾਂ ਦੇ ਨਾਂ ਭੁੱਲ ਗਿਆ ਵਾ, ਮੈਂ ਜਿੱਥੇ ਗੋਲੀਆਂ ਚੱਲੀਆ ਸੀ। ਅੰਗਰੇਜ਼ਾਂ ਨੇ ਗੋਲੀਆਂ ਚਲਾਈਆਂ ਸੀ। ਉਹ ਖੂਹ ਚ ਗਿਰੇ ਸਨ ਬੱਚੇ ਉਹ ਕੀ ਨਾਂ
ਹਾਂਜੀ-ਹਾਂਜੀ। ਹਾਂ, ਹਾਂਜੀ- ਹਾਂਜੀ
ਠੀਕ ਕੀ-ਕੀ ਕਹਿੰਦੇ ਨੇ ਜੀ, ਉਹਨੂੰ ਮੈਂ ਭੁੱਲ ਰਿਹਾ ਹਾਂ
ਬਾਰਡਰ-
ਹਾਂ, ਬੋਡਰ ਵੀ ਬੋਡਰ ਵੀ ਤੇ, ਇੱਕੋ ਵੀ ਤਾਂ ਹੁੰਦਾ ਨਾ ਜਿੱਥੇ ਉਹ ਪੁਰਾਣੇ ਟਾਈਮ ਅੰਗਰੇਜ਼ਾਂ ਨੇ ਗੋਲੀਆਂ ਚਲਾਈਆਂ ਸੀ। ਕਈ ਪੰਜਾਬੀ ਮਰ ਗਏ ਸਨ। ਉਹ ਕਿ ਨਾ ਆ, ਉਹਦਾ ਮੈਂ ਭੁੱਲਦਾ ਪਿਆ। ਜਗ੍ਹਾ ਹੈਗੀ। ਬੜੀ ਅੱਛੀ ਜਗਾ ਬਣੀ ਦੀ ਹੈ
ਹਾਂ ਪਤਾ ਨਹੀਂ, ਉਥੇ ਤੇ ਮੈਂ ਗਈ ਨਹੀਂ ਨਹੀਂ ਉੱਥੇ ਨਹੀਂ ਤੁਸੀਂ ਗਏ ਉ ਜੀ
ਹਾਂ, ਮੈਂ ਬੜਾ ਟਾਈਮ ਪਹਿਲੇ ਗਿਆ ਸੀ ਜੀ ਉੱਥੇ। ਆਪਣਾ ਉਹ ਕੀ ਕਹਿੰਦੇ ਰਹਿਦੇ ਨੇ, ਉਸ ਟਾਈਮ ਫਿਰ ਮੈਂ ਦੇਖਿਆ ਸੀ। ਜਲਿਆਂਵਾਲਾ ਬਾਗ
ਅੱਛਾ, ਜਲਿਆਂਵਾਲਾ-ਬਾਗ
ਹਾਂ, ਜਲਿਆਂਵਾਲਾ ਬਾਗ। ਜਿੱਥੇ ਅੰਗਰੇਜ਼ਾਂ ਨੇ ਨਾ ਜਨਰਲ ਡਾਇਰ ਨੇ ਗੋਲੀਆਂ ਚ ਚਲਾਈਆਂ ਸੀ, ਜਿੱਥੇ ਮਾਸੂਮ ਬੱਚਿਆਂ ਨੂੰ ਮਾਰਿਆ ਸੀ ਨਿਰਦੋਸ਼ਾਂ ਨੂੰ- ਹਾਂ, ਉਹ ਬੜਾ ਵਧੀਆ ਹੈਗਾ। ਬਹੁਤ ਪੁਰਾਣਾ ਪੁਰਾਣੇ ਟੈਮ ਦੇ ਉੱਥੇ- ਸਾਰਾ ਬਣਿਆ ਹੋਇਆ ਜੀ। ਬੜਾ ਅੱਛਾ ਮਤਲਬ ਉਹਨਾਂ ਨੇ ਸੰਭਾਲ ਕੀਤੀ ਹੈ ਜੀ ਹਨਾ ਜੀ -ਵੀ ਟੈਮ ਦੇ ਹਿਸਾਬ ਨਾਲ ਹੀ ਹੁੰਦਾ ਇਹ ਸਾਰਾ ਕੁਛ ਕਿ ਨਹੀਂ ਜੀ
ਹਾਂਜੀ-ਹਾਂਜੀ
ਹਾਂ, ਬਾਕੀ ਇਹ-ਇਹ ਕਿ ਬਈ ਹਾਂ, ਜੇ ਉਥੇ ਉੱਥੇ ਜਾਓ ਤੇ ਫਿਰ ਤੁਸੀਂ ਉੱਥੇ ਬੋਡਰ ਤੇ ਵੀ ਹੋ ਕੇ ਆਏ ਸੀ
ਹਾਂਜੀ ਤੇ ਹੋਰ ਮੈਂ ਸੁਣ ਆ ਵਡ ਵੀਆ
ਨਹੀਂ ਬੋਡਰ ਤੇ ਬੜਾ ਮਜ਼ਾ ਆਉਂਦਾ ਉੱਥੇ ਨਾ ਅੱਛਾ ਅੱਛਾ
ਹਾਂ ਮੈਂ ਨੀ ਰਹੀ ਪਰ ਮੈਂ ਸੁਣਿਆ ਆ ਵ
ਹਾਂ ਪਰੇਡ ਪਰੇਡ ਹ ਤੀ ਉੱਥੇ
ਹਾਂ ਹਾਂ ਸੁਣਿਆ ਮੈਂ ਆਪ ਦੇੜ ਹਾਂ
ਹਾਂ ਉਹ ਆਪਸ ਵਿੱਚ ਬੜੀ ਵਧੀਆ ਪਰੇਡ ਕਰਦੇ ਨੇ ਜੀ। ਉਹ ਦੇਖੋ ਹੈ ਵੀ ਕਿੰਨਾ ਅੱਛਾ ਬਣਿਆ ਦਾ ਹਿੰਦੂ ਪਾਕਿਸਤਾਨ ਹਿੰਦੁਸਤਾਨ ਹਿੰਦੂਸਤਾਨ ਤੇ ਪਾਕਿਸਤਾਨ ਦਾ ਹਾਂਜੀ ਉੱਥੇ ਕੀ ਕਰਦੇ ਨੇ ਕਿ ਆਪਸ ਨਾ ਇੱਕ ਦੂਸਰੇ ਦੋਵੇਂ ਹਾਂ ਪਰੇਡ ਦਿਖਾਉਂਦੇ ਨੇ। ਵੀ ਪਰੇਡ ਹੋ ਰਹੀ ਹੈ, ਇਧਰੋਂ ਵੀ ਤੇ ਓਧਰੋਂ ਵੀ ਦੋਨੋ ਸਾਈਡ ਤੋਂ ਹੀ ਮਤਲਬ ਦੇਖਦੇ ਨੇ ਔਰ ਇੱਕ ਦੂਸਰੇ ਨੂੰ ਆਪਣਾ ਆਪਣੀ ਸਲੂਟ। ਮਾਰਦੇ ਨੇ। ਔਰ ਦਿਖਾਉਂਦੇ ਨੇ ਵੀ ਅਸੀਂ ਕਿੰਨਾ ਜ਼ਿਆਦਾ ਮਤਲਬ ਕਰ ਸਕਦੇ ਹਾਂ ਬੜੀ ਉਹਦੇ ਨਾਲ ਕਰਦੇ ਨੇ ਉਹ ਤੇਜ਼ ਤਰੀਕੇ ਦੇ ਨਾਲ ਲੋਕ ਕੀ ਰੋਜ਼ ਓ ਓਥੇ ਬੜਾ ਉਹ ਕਰਦੇ ਨੇ ਕੀ ਜਾਂਦੇ ਨੇ ਦ ਨਾ ਤੁਸੀਂ ਉੱਥੇ ਫੇਿਰ ਰਹੇ ਕਿੱਥੇ ਸੀ ਅੰਦਰ ਕਮਰੇ ਕੁੰਮਰੇ ਤੁਸੀਂ ਉੱਥੇ ਰਹਿ ਕੇ ਹੋਟਲ ਵਿੱਚ ਰਹੇ ਸੀ।
ਨਹੀਂ ਹੋਟਨ ਹੋਟਨ ਮੁੈ ਅੱਛਾ ਹੋ ਵਟਾ ਬੈਨਾਂਲਾ ਮੁਕਤੀ
ਠੀਕ ਹੈ ਠੀਕ ਹੈ ਤੇ ਹੋਟਲ ਤੇ ਮਿਲ ਜਾਂਦਾ ਹੈਗਾ ਹੋਟਲ ਤੇ ਕਮਰਾ
ਹਾਂਜੀ ਜਾਂਦਾ ਬਸ ਮਿਲ ਹੀ ਜਾਂਦਾ ਹੈ ਕਮਰਾ
ਅੱਛਾ ਤੇ ਫੇਰ ਪੈਸੇ ਜਿਆਦਾ ਪੈਸੇ ਜਿਆਦਾ ਲੈਂਦੇ ਹੋਣੇ ਨੇ ਉਹ ਲਾ ਲੇ ਬਾਹਰ ਵੈਸੇ ਤਾਂ ਕਹਿੰਦੇ ਅੰਦਰ ਉੱਥੇ ਵੀ ਮਿਲ ਜਾਂਦਾ ਹੈਗਾ ਗੁਰਦੁਆਰੇ ਚ ਵੀ ਤੇ ਉੱਥੇ ਉਹ ਉਹ ਵੀ
ਸਿਸਟਮ ਵੀ ਨਹੀਂ ਹੈ ਨਹੀਂ ਮਿਲਦਾ ਐਕਟਰਲ ਨਾ
ਅਹ ਅੱਛਾ ਤੇ ਨਾਲੇ ਉੱਥੇ ਨਾ ਇੱਕ ਉਹ ਜਿਹੜਾ ਉਹ ਪੈਪਸੀ ਪੈਪਸੀ ਜਿਹੜੀ ਦਿੰਦੇ ਨੇ ਉਹ ਪੰਜ ਰੁਪਏ ਦੀ ਉਹ ਵੀ ਹੁੰਦੀ ਉੱਥੇ
ਲੱਗੀ ਹੋਈ ਹੈ ਹਾਂਜੀ ਹੁਣ
ਤੇ ਕਹਿੰਦੇ ਨੇ ਮੈਂ ਗੀ ਮੂੰਗੀ ਵੀ ਉੱਥੇ ਸਸਤੀ ਦਿੰਦੇ ਨੇ ਗੁਰਦੁਆ ਗੁਰਦੁਆਰੇ ਦੇ ਮੈਗੀ ਵੀ ਸਸਤੀ ਦਿੰਦੇ ਨੇ
ਹਾਂ ਹਾਂ ਬਹੁਤ ਸਸਤੀ ਹੈ। ਕਿ ਸਭ ਸਮਾਨ ਸਸਤਾ ਹੈ।
ਅੱਛਾ ਅੱਛਾ ਤੇ ਉਹਦੇ ਨਾ ਨੇੜੇ ਇੱਕ ਸੁਣਨ ਵਿੱਚ ਆਇਆ ਮੈਂ ਕਿ ਵੀ ਉਹਦੇ ਨੇੜੇ ਨਾ ਇੱਕ ਪਾਪੜਾ ਵਾਲਾ ਬਾਜ਼ਾਰ ਵੀ ਹੈਗਾ ਤੁਸੀਂ ਗਏ ਸੀ ਉੱਥੇ ਪਾਪੜਾ ਵਾਲੇ ਬਾਜ਼ਾਰ ਵਿੱਚ
ਹਾਂਜੀ ਹਾਂਜੀ ਹਾਂਜੀ ਹਾਂਜੀ ਇਹ
ਹਾਂ ਕਹਿੰਦੇ ਨੇ ਪਾਪੜ ਬੜੇ ਵਧੀਆ ਹੁੰਦੇ ਨੇ ਅੰਬ੍ਰਸਰ ਦੇ ਹਾਂ ਪਾਪੜਾਂ ਦਾ ਬਾਜ਼ਾਰ ਉੱਥੇ ਅੰਬ ਪਾਪੜ ਪਾਪੜ ਵੀ ਮਿਲਦਾ ਔਰ ਪਾਪੜਾਂ ਵਾਲਾ ਬਾਜ਼ਾਰ ਜਿਹੜਾ ਹੁੰਦਾ ਉਹਦੇ ਵਿੱਚ ਕਹਿੰਦੇ ਨੇ ਪਾਪੜ ਬੜੇ ਵਧੀਆ ਬਣਾਂਦੇ ਨੇ ਵੜੀਆਂ ਪਾਪੜ
ਹਾਂਜੀ ਹਾਂਜੀ ਜ ਹਾਂ ਮੈਂ ਸੁਣਿਆ ਹੋਇਆ ਖਾਇਆ ਵੀ ਹੈ ਬਹੁਤ ਟੇਸਟੀ ਹੁੰਦਾ
ਹਾਂ ਨਾਲੇ ਅੰਮ੍ਰਿਤਸਰ ਦੇ ਜਿਹੜੇ ਪਾਪੜ ਨੇ ਨਾ ਉਹ ਬੜੇ ਬੜੇ ਮਸ਼ਹੂਰ ਨੇ ਅਸੀਂ ਗਏ ਸੀ ਨਾ ਉਦੋਂ ਅਸੀਂ ਇਹਦੇ ਅੰਮ੍ਰਤਸਰ ਦਾ ਨਿਊਟਰੀ ਕੁਲਚਾ ਖਾਧਾ ਸੀ ਸ
ਹਮ ਆ
ਆਹਹੋ ਕਿਆ ਬਾਤ ਹੈ ਖਰੇ ਕਿ ਉਦਾ ਨਿਊਟਰੀ ਕੁਲਚਾ ਹੁੰਦਾ ਜੀ ਉਹ ਤੇ ਬੜਾ ਵਧੀਆ ਲੱਗਦਾ ਹੈਗਾ ਜੀ
ਹਾਂਜੀ ਹਾਂਜੀ ਮੈਂ ਖਾਧਾ ਹੈ ਬਹੁਤ
ਹਾਂ ਉਹ ਨਾ ਬਣਾਉਦੇ ਨੇ ਨਾਲ ਨਿਊਟਰੀ ਦਿੰਦੇ ਨੇ ਤੇ ਨਾਲ ਕੁਲਚਾ ਦਿੰਦੇ ਨੇ ਤੇ ਕਿਆ ਬਾਤ ਹੈ ਸਵਾਦ ਏਵਨ ਸਵਾਦ ਮਜ਼ਾ ਆ ਜਾਂਦਾ ਖਾਣ ਦਾ ਉੱਥੇ ਮੈਂ ਵੇਖਿਆ ਇੱਕ ਹੋਰ ਗੱਲ ਵੇਖੀ ਏ ਕਿ ਹਾਂ ਇੱਕ ਗੱਲ ਹੋਰ ਦੇੇਖੀ ਹੈ ਉੱਥੇ ਗੁਰਦੁਆਰੇ ਦੇ ਵਿੱਚ ਅੰਬਰਸਰ ਵਿੱਚ ਮੇਰੇ ਹਿਸਾਬ ਨਾਲ ਸਾਰੀ ਰਾਤ ਬਾਜ਼ਾਰ ਖੁੱਲਾ ਰਹਿੰਦਾ ਜੀ ਤੁਸੀਂ ਵੀ ਰਾਤੀ ਵੇਖੋ ਘੁੰਮ ਕੇ ਫਿਰ ਬਾਜ਼ਾਰ ਬੜਾ ਉਹ ਕਹਿੰਦੇ ਰਾਤ ਜਗ ਮਗ ਰਹਿੰਦੀ ਉੱਥੇ, ਰੌਣਕ ਤੇ ਸਾਰੇ ਮੇਰੇ ਖਿਆਲ ਨਾਲ ਬਾਜ਼ਾਰ ਵਿੱਚ ਰਹਿੰਦੀ। ਹਨਾ ਰੌਣਕ ਤੇ ਬੜੀ ਬਣੀ ਰਹਿੰਦੀ ਉੱਥੇ। ਜਾਾਨ
ਹਾਂਜੀ, ਰੋਣਕ ਬਹੁਤ ਰਾਤ ਦੇ ਦੋ ਦੋ ਵਜੇ ਤਕ ਰੋਣਕ। ਹਮ।
ਹਾਂ ਬਸ ਉਹ ਉਹੀਓ ਬੜੀ ਮਤਲਬ ਸੋ ਦੇਖਣ ਵਾਲੀ ਗੱਲ ਏ ਕਿ ਬਈ ਉਹ ਚੀਜ਼ ਰਾਤੀ ਵੇਖੋ ਰਾਤੀ ਵੀ ਇੰਝ ਹੁੰਦਾ ਵੀ ਦਿਨ ਚੜ੍ਹਿਆ ਦਾ।
ਹਾਂਜੀ, ਹਾਂ ਇੱਥੇ ਤੇ ਸਾਰਾ ਸੁਨਸਾਨ ਹੋਈ। ਜਾਂਦਾ ਹੈ ਨਾ ਉੱਥੇ ਤੇ ਬਹੁਤ ਰੌਣਕ ਹੁੰਦੀ ਹੈ।
ਔਥੇ ਤੇ ਬੜੀ ਰੌਣਕ ਹੁੰਦੀ, ਦੋ-ਦੋ ਵਜੇ ਤਕ। ਅਸੀਂ ਔਥੇ ਜਦੋਂ ਗਏ ਬਜ਼ਾਰ ਇੱ ਚ ਤੇ ਰਾਤੀ ਅਸੀਂ ਵੇਖਿਆ ਮੈਂ ਕਿਹਾ ਇੰਨੀ ਰੌਣਕ ਅਹੀ ਤੇ ਰਾਤੀ
ਹਾਂ, ਔਥੇ ਤੇ ਸਾਰੇ ਐਵੇਂ ਘੁੰਮਦੇ ਰਹਿੰਦੇ ਨੇ ਜਿਵੇਂ ਦਿਨ ਹਾਂ, ਔਥੇ ਤੇ ਸਾਰੇ ਐਵੇਂ ਘੁੰਮਦੇ ਰਹਿੰਦੇ ਜਿਵੇਂ ਦਿਨ ਚੜ ਰਿਆ ਐ।
ਹਾਂ, ਔ ਐਹੋ ਜਿਆ ਈ ਸਾਬ-ਕਤਾਬ ਹੈਗਾ ਔਥੇ। ਪਰ ਨਾਲੇ ਸਭ ਤੋਂ ਵੱਡੀ ਗੱਲ ਪਤਾ ਕੀ ਏ ਰੌਣਕ ਵੀ ਏ। ਫਿਰ ਗੁਰਬਾਣੀ ਚੱਲਦੀ ਰਹਿੰਦੀ ਏ ਜੀ ਸਾਰਾ ਦਿਨ ਔਥੇ ਔਰ ਉਸ ਦੇ ਅਕੋਡਿੰਗ ਫਿਰ ਵੈਸੇ ਈ ਬੰਦੇ ਦਾ ਦਿਲ ਲੱਗਾ ਰਹਿੰਦੈ। ਚਲੋ ਪੜ੍ਹਾਵਾਂਗੇ ਭਾਵੇਂ ਪ੍ਰੋਗਰਾਮ ਅਗਰ ਸਾਡਾ ਬਣਿਆ ਐਰ ਕੀ ਫੇਰ ਅਸੀ ਵੀ ਜਾਵਾਂਗੇ।
ਅੱਛਾ।
ਦੇਖਾਂਗੇ ਤੁਆਡਾ ਐਰਕੀ ਫਿਰ ਪ੍ਰੋ ਗਰਾਮ ਜੇੜਾ ਬਣ ਰਿਆ ਹੈਗੈ, ਤੁਸੀ ਫੇਰ ਸ਼ਾਮ ਦਾ ਪ੍ਰੋਗਰਾਮ ਬਣਾ ਰਹੇ ਔ ਫਿਰ ਤੁਸੀ ਵੀ ਕਿ ਨਈ।
ਹਜੇ ਤੇ ਜਿੱਥੇ ਵੀ ਨੀ ਦਸ ਦੇਖੋ ਹਜੇ ਤੇ ਇੱਥੇ ਵੀ ਨੀ ਜਾਣ ਦਾ ਪ੍ਰੋਗਰਾਮ ਬਣਦਾ ਪਿਆ।
ਹਜੇ ਕਿੱ
ਇੱਥੇ ਤੇ ਆ ਤੇ ਇਠੇ ਡੇ ਆਸੀ ਵੀ ਅੰਮ੍ਰਿਤਸਰ ਘੁੰਮਣ ਦਾ ਟ੍ਰੇਨ ਦੀਆ ਔਹੀ ਨੀ ਨੈ। ਔਹੀ ਨੇ ਟ੍ਰੇਨ ਦੀਆਂ ਸੀਟਾਂ ਈ ਨੰ ਨੇ।
ਹਾਂ, ਅੱਜ-ਕੱਲ੍ਹ ਛੁੱਟੀਆਂ ਕਰਕੇ ਬਸ ਹੁੰਦੈ ਨਾ ਜੀ ਟਰੇਨਾਂ ਦੀ ਟਿਕਟਾਂ ਬੜੀਆਂ ਮਿਲਦੀਆਂ ਈ ਨਈ, ਚਲੋ। ਠੀਕ ਐ ਜੀ ਫਿਰ ਔਕੇ ਜੀ। ਠੀਕ ਹੈ ਜੀ, ਔਕੇ ਜੀ।